ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ
ਕਿਵੇਂ ਓ ਤੁਸੀਂ
ਹਾਂਜੀ ਵਧੀਆਂ- ਵਧੀਆ ਹੋਰ ਤੁਸੀਂ ਸੁਣਾਓ ਤੁਸੀਂ ਠੀਕ ਓ
ਹਾਂਜੀ ਆਪਾਂ ਠੀਕ ਹਾਂ, ਤੁਸੀਂ ਦੱਸੋਂ ਕੀ ਕਰਦੇ ਸੀ?
ਬਸ ਕਿਚਨ ਵਿੱਚ ਕੰਮ ਲੱਗੇ ਹੋਏ ਸੀ ਦੁਪਹਿਰ ਦਾ ਲੰਚ ਰੈਡੀ ਕਰ ਰਹੇ ਸੀ ਹਾਂਜੀ ਹਾਂਜੀ
ਅੱਛਾ ਹੁਣ ਤਾਂ ਗਰਮੀਆਂ ਕਰਕੇ ਦੁਪਹਿਰ ਦਾ ਲੰਚ ਕਿਚਨ 'ਚ ਬਹੁਤ ਔਖਾ ਈ ਰੈਡੀ ਹੁੰਦਾ
ਹਾਂਜੀ -ਹਾਂਜੀ ਇਹ ਤਾਂ ਹੈ ਬਾਕੀ ਬਣਾਣਾ ਤਾਂ ਹੈ ਹੀ ਹੈ
ਹਾਂਜੀ, ਉਹ ਤਾਂ ਗੱਲ ਹੈ ਬਣਾਣਾ ਤਾ ਮੈਂ ਤਾਂ ਕਈ ਆਰੀ ਕੀ ਕਰਦੀ ਆ ਜਿਵੇਂ ਨਾਸ਼ਤਾ ਰੇਡੀ ਹੁੰਦਾ ਨਾਲ਼ ਦੀ ਨਾਲ਼ ਦੁਪਹਿਰ ਦਾ ਕਰ ਲੈਣੀ ਆ ਮੈਂ ਰੈਡੀ ਮਤਲਬ ਸਬਜ਼ੀ ਭਾਜੀ ਬਸ ਫੁਲਕੇ ਜਿਹੜੇ ਆ ਉਹ ਟਾਈਮ ਸਿਰ ਲਾ ਦਿੰਦੇ ਐ
ਹਾਂਜੀ ਇਹ ਤੇ ਹੈ ਇਹ ਵੀ ਸਹੀ ਗੱਲ ਆ।
ਹਾਂਜੀ ਹੋਰ ਦੱਸੋ?
ਹਾਜੀ, ਬਸ ਵਧੀਆ ਹੋਰ ਕੀ ਬਣਾਇਆ ਤੁਸੀਂ ਫਿਰ ਲੰਚ 'ਚ
ਆਂਹ, ਆਪਾ ਬਣਾਇਆ ਗਿਆ
ਅਹ ਪਹਿਲਾਂ ਤਾਂ ਅਸੀਂ ਰਾਤ ਦੀ ਕੁਝ ਸਬਜ਼ੀ ਪਈ ਸੀ। ਉਹ ਹੈ ਥੋੜ੍ਹੀ ਜਿ ਹੁਣ ਦਾਲ ਤੇ ਚਾਵਲ ਬਣਾਇਆ।
ਅੱਛਾ- ਅੱਛਾ ਠੀਕ ਹੈ ਅਸੀਂ ਰਾਜਮਾਂ ਚਾਵਲ ਬਣਾਏ ਆ।
ਅੱਛਾ ਤੁਸੀਂ ਰਾਜਮਾਂਹ ਚਾਵਲ ਬਣਾਏ ਆ ਬਹੁਤ ਵਧੀਆ। ਬਹੁਤ ਵਧੀਆ।
ਬਸ ਵਧੀਆ ਇਹ ਗਰਮੀ ਚ ਕਦੀ ਦਾਲ ਚਾਵਲ ਹੋ ਗਏ ਕਦੀ ਰਾਜਮਾਂ ਚਾਵਲ ਹੋ ਗਏ। ਇਹ ਠੀਕ ਲੱਗਦੇ ਆ ਖਾਣ ਪੀਣ
ਹਾਂਜੀ -ਹਾਂਜੀ।
ਤੁਸੀਂ ਰਾਜਮਾਂਹ ਰਾਤਦੇ ਭਿਉਂ ਕੇ ਰੱਖਦੇ ਹੋ।
ਨਹੀਂ -ਨਹੀਂ ਅਸੀਂ ਰਾਤੀ ਨਹੀਂ ਭਿਆਉਂਦੇ ਸਵੇਰੇ ਉਸੇ ਟਾਇਮ ਈ ਭਿਉਂ ਲੈਨੇ ਆਂ। ਨਾਲ ਹੀ ਰਾਜਮਾਂਹ ਤਾਂ ਜਲਦੀ ਹੋ ਜਾਂਦੇ ਆ ਛੋਲੇ ਵਗ ਵਗੈਰਾ ਹੁੰਦੇ ਉਹਨਾਂ ਨੂੰ ਥੋੜ੍ਹਾ ਰਾਤ ਨੂੰ ਭਿਉਣਾ ਪੈਂਦਾ ਹੈ।
ਅੱਛਾ ਹਾਂ। ਅਤੇ ਅਸੀਂ ਤਾਂ ਕਈ ਵਾਰੀ ਕੀ ਕਰਦੇ ਹਾਂ ਰਾਜਮਾਂਹਰਾਤ ਨੂੰ ਹੀ ਭਿਓ ਦਿੰਦੇ ਆਂ। ਤਾਂ ਉਹਦੇ ਵਿੱਚ ਕੀ ਆ ਸੀਟੀਆਂ ਘੱਟ ਲੱਦੀਆਂ ਨੇ।
ਹਾਂਜੀ- ਹਾਂਜੀ ਇਹ ਤਾਂ ਹੈ।
ਕਈ ਲੋਕ ਤਾਂ ਨਾਲ ਦੀ ਨਾਲ ਹੀ ਕੁੱਕਰ ਚ ਪੈਕ ਕਰ ਦਿੰਦੇ ਇੱਕ ਪਹਿਲਾਂ ਹੀ ਉਹ ਬਾਈ ਕਰਦੇ ਆ ਰਾਜਮਾਹ ਤੇ ਇੰਨੀਆਂ ਸਾਰੀਆਂ ਸੀ ਸੀਟੀਆਂ ਵਜਾਣੀਆਂ ਉਹ ਹੋਰ ਜਾਂਦਾ ਵਾਈ ਇਸ ਕਰਕੇ ਭਿਉ ਤੇ ਰਾਜਮਾਂਹ ਠੀਕ ਹੁੰਦੇ ਆ। ਰਾਤ ਦੇ ਟਾਈਮ, ਕਾਲੇ ਚਨੇ ਵੀ ਅਸੀਂ ਐਵੇਂ ਕਾਲੇ ਚਨੇ ਵੀ ਅਸੀਂ ਰਾਤ ਨੂੰ ਹੀ ਭਿਉਂਦੇ ਹਾਂ ਇਹ ਸਭ ਅਸੀਂ ਰਾਤ ਤੋਂ ਪਹਿਲਾਂ ਹੀ ਭਿਉ ਕੇ ਰੱਖਦੇ ਹਾਂ।
ਅੱਛਾ- ਅੱਛਾ ਇਹ ਵੀ ਠੀਕ ਹੈਗਾ ਵੈਸੇ ਰਾਤ ਨੂੰ ਭਿਓ ਉਹ ਥੋੜ੍ਹਾ ਅਗਰ ਅਚਾਨਕ ਪ੍ਰੋਗਰਾਮ ਬਣੇ ਬੱਚੇ ਬੋਲਣ ਲੱਗ ਜਿੱਦਣ ਰਾਜਮਹ ਚਾਵਲ ਖਾਣੇ ਨੇ ਫਿਰ ਤਾਂ ਉਸ ਟਾਈਮ ਬਣਦੇ ਨੇ। ਤੇ ਪਹਿਲੇ ਥੋੜਾ ਸੋਚਿਆ ਹੋਏ ਨਾ ਕਿ ਕੱਲ ਆਪਾਂ ਬਣਾਣਾ ਹੈ ਅਤੇ ਫਿਰ ਬੰਦਾ ਬਣਾ ਲੈਂਦਾ ਹੈ ਚਲੋ ਬਈ ਰਾਤ ਨੂੰ ਭਿਓ ਕੇ ਰੱਖ ਦਿੰਦੇ ਹਾਂ ਸਵੇਰੇ ਬਣਾ ਲਾ ਗੇ
ਮੈਨੂੰ ਤਾਂ ਜਿਵੇਂ ਰਾਜਮਾਂਹ ਹੋ ਗਏ ਕਾਲੇ ਚਨੇ ਹੋ ਗਏ ਚਿੱਟੇ ਛੋਲੇ ਹੋ ਗਏ ਰਾਤ ਨੂੰ ਹੀ ਭਿਉਂਕੇ ਰੱਖਦੇ ਆ ਤੇ ਸਭ ਤੋਂ ਵਧੀਆ ਲਗਦੇ ਆ ਉਹ ਉਹ ਜਦੋਂ ਬੋਇਲਡ ਹੁੰਦੇ ਆ ਉਬਲਦੇ ਆ ਨਾ, ਉਹ ਸੁੱਕੇ ਨੂਨ ਪਾ ਕੇ ਖਾਣ ਲਈ
ਜੀ ਹਾਂਜੀ ਉਹ
ਉਹ ਵਧੀਆ ਲੱਗਦੇ ਆ, ਮਸਾਲੇ ਨਾਲੋਂ ਨਾ ਉਹ ਵਧੀਆ ਲੱਗਦੇ ਆ।
ਹਾਂਜੀ- ਹਾਂਜੀ ਤੁਹਾਨੂੰ ਕਾਫੀ ਨੌਲੇਜ ਹੈਗੀ ਏ।
ਨਹੀਂ ਨੌਲੇਜ ਸਭ ਨੂੰ ਹੁੰਦੀ ਆ ਪਰ ਕੀ ਆ ਆਪਾਂ ਕਰਦੇ ਨੀ ਕਿਉਂਕਿ ਆਪਾਂ ਨਾ ਬੱਚਿਆਂ ਦੇ ਵਿੱਚ ਰੁੱਝ ਜਾਂਦੇ ਹਾਂ।
ਹਾਂਜੀ ਆ ਤੇ ਹੈਗਾ।
ਬੱਚਿਆਂ ਦੇ ਵਿੱਚ ਰੁੱਝ ਜਾਂਦੇ ਆ ਫਿਰ ਮੁੜਕੇ ਆਪਾਂ ਤੋਂ ਕੁੱਛ ਹੁੰਦਾ ਨੀ ਆ‌।
ਇਹ ਤਾਂ ਹੈ ਬੱਚਿਆਂ ਨੂੰ ਹੁਣ ਤਾਂ ਚਲੋ ਵੈਸੇ ਆ ਫਿਰ ਥੋੜ੍ਹਾ ਸਵੇਰੇ ਬੱਚਿਆਂ ਨੂੰ ਤਾਂ ਥੋੜ੍ਹਾ ਬੰਦਾ ਫਰੀ ਹੋ ਜਾਂਦਾ ਬੱਚੇ ਸਕੂਲ ਚਲੇ ਜਾਂਦੇ ਆ
ਹਾਂਜੀ।
ਤਾਂ ਤੇ ਆਪਣੇ ਵਾਸਤੇ ਵੀ ਥੋੜ੍ਹਾ ਟਾਈਮ ਨਿਕਲ ਜਾਂਦਾ ਵਾ ਹੁਣ ਬੱਚੇ ਜਦੋਂ ਤੱਕਣ ਘਰ ਏ ਤਾਂ ਤੇ ਬੱਚਿਆਂ 'ਚ ਹੀ ਲੱਗਾ ਰਹਿੰਦਾ ਬੰਦਾ।
ਬੱਚਿਆਂ ਚ ਹੀ ਲੱਗੇ ਰਹਿੰਦੇ ਆ ਪਰ ਨਹੀਂ ਜੇਕਰ ਘਰੇ ਵੀ ਆ ਤਾਂ ਮੇਰੇ ਖਿਆਲ ਬੱਚਿਆਂ ਨੂੰ ਹੋਮਵਰਕ ਤਾਂ ਮਿਲਿਆ ਹੀ ਹੋਣਾ ਹੋਲੀਡੇ।
ਹਾਂਜੀ- ਹਾਂਜੀ ਹੋਮਵ
ਹਨਾ। ਪਰ ਇਹ ਆ ਥੋੜਾ ਬਹੁਤਾ ਤਾਂ ਫ਼ਰਕ ਪੈਂਦਾ ਹੀ ਹੈ ਦੇਖੋ ਬੱਚਿਆਂ ਨੇ ਥੋੜਾ ਲੇਟ ਉੱਠਣਾ। ਫਿਰ ਉਸੇ ਹਿਸਾਬ ਨਾਲ ਚੀਜ਼ਾਂ ਚੱਲਦੀਆਂ ਨੇ ਫਿਰ ਸਾਰਾ ਕੁਛ ਆਪੇ ਹੀ ਲੇਟ ਹੋ ਜਾਂਦਾ ਆ।
ਹਾਂਜੀ -ਹਾਂਜੀ ਇਹ ਤਾਂ ਹੈ।
ਹਾਂਜੀ।
ਬੱਚੇ ਜੋਂ ਰਾਤੀ ਲੇ ਲੇਟ ਸੌਦੇ ਨੇ ਸਵੇਰੇ ਲੇਟ ਉੱਠਦੇ ਨੇ
ਇਹ ਤੇ ਮੈਂ ਆਏ ਕਹਿੰਦੀ ਹਾਂ ਕਈ -ਕਈ ਵਾਰੀ ਤਾਂ ਇੱਕ, ਇੱਕ ਡੇਢ -ਡੇਢ ਵਜੇ ਜਾਂਦੇ ਆ।
ਸਾਡੇ ਤੇ ਰੋਜ਼ ਹੀ ਇੱਕ -ਇੱਕ, ਡੇਢ -ਡੇਢ ਵੱਜਦਾ ਪਿਆ ਵਾ ਅਸੀਂ ਬੋਲਦੇ ਰਹਿੰਦੇ ਹਾਂ ਉਹਨਾਂ ਨੂੰ ਕੋਈ ਅਸਰ ਹੀ ਨਹੀਂ ਹੈ ਬੱਚਿਆਂ ਨੂੰ।
ਨਹੀਂ ਅਸਰ ਹੀ ਨਹੀਂ ਕਰਦੇ ਹੁਣੇ ਕਿਉਂਕਿ ਨਾਲ ਦੂਜੇ ਵੀ ਬੱਚੇ ਬੱਚੇ ਰਲ ਜਾਂਦੇ ਮਹਿਮਾਨ ਦੇ ਨਨਾਣਾਂ ਦੇ ਬੱਚੇ ਲਾ ਲਓ ਜਾਂ ਕੋਈ ਵੀ। ਉਹ ਹੋਰ ਕੰਮ ਔਖਾ ਹੋ ਜਾਂਦਾ ਫੇਰ
ਹਾਂਜੀ।
ਇਹ ਗੱਲ ਹੋਈ ਪਈ ਆ ਹੁਣ ਤਾਂ ਬੱਚਿਆਂ ਦੀ ਤੇ ਰਾਤ ਨੂੰ ਇਹਨਾਂ ਦਾ ਦਿਨ ਹੀ ਰਾਤ ਦੇ ਟਾਈਮ ਚੜਦਾ ਦੇਖੋ।
ਹਾਂਜੀ, ਹੋਰ ਤੁਸੀਂ ਨਹੀਂ ਗਏ ਘੁੰਮਣ ਕਿੱਧਰੇ।
ਅਹ ਮੈਨੂੰ ਨਾ ਸਹੀ ਗੱਲ ਦੱਸਾਂ। ਜਦੋਂ ਮੇਰਾ ਟਾਈਮ ਦੇ ਹਿਸਾਬ ਨਾਲ ਟਾਈਮ ਨਿਕਲ ਜਾਵੇ ਫੇਰ ਮੇਰਾ ਮਨ ਜਿਹਾ ਨੀ ਕਰਦਾ ਫਿਰ ਘੁੰਮਣ ਦਾ। ਫਿਰ ਐ ਲੱਗਦਾ ਨਹੀਂ ਆਪਾਂ ਜਬਰਦਸਤੀ ਚੱਲੇ ਹਾਂ ਕਿੱਥੇ ਫੇਰ ਇਹ ਤੋਂ ਚੰਗਾ ਇੱਕ ਤਾਂ ਇੱਥੇ ਨੀ ਧੁੱਪ ਆ ਫੇਰ ਬੰਦਾ ਕਹਿੰਦਾ ਨਾ ਹੋਮਵਰਕ ਕਰਾ ਲਾਂਗੇ। ਤੇ ਆਪਣਾ ਜਿੰਮ ਤੇ ਇਹੇ ਛੁੱਟੂਗਾ ਵੀ ਨੀ, ਤੇ ਇਸ ਕਰਕੇ ਘਰੇ ਬੈਠੇ ਰਹੋ। ਐਂ ਲੱਗਦਾ, ਹੁਣ ਜਦੋਂ ਘੁੰਮਣ ਜਾ ਜਾਣ ਦਾ ਟਾਈਮ ਸੀਗਾ ਉਦੋਂ ਫਿਰ ਮਹਿਮਾਨ ਆਗੇ। ਫੇਰ ਨੀ ਦਿਲ ਕਰਦਾ, ਜੇ ਹਫ਼ਤਾ-ਹਫ਼ਤਾ ਮਹਿਮਾਨ ਰਹਿਣ ਨਾ ਫਿਰ ਠੀਕ ਆ। ਜੇ ਮਹਿਮਾਨ ਨੇ ਪੰਦਰਾਂ-ਪੰਦਰਾਂ, ਵੀਹ-ਵੀਹ ਦਿਨ ਰਹਿਣਾ ਫੇਰ ਤਾਂ ਬਹੁਤ ਔਖਾ ਲੱਗਦਾ।
ਹਾਂਜੀ ਇਹ ਤੇ ਹੈ ਫਿਰ ਨਾ ਬੰਦਾ ਇੱਧਰ ਦਾ ਨਾ ਉੱਧਰ ਦਾ।
ਉੱਧਰ ਦਾ ਹਫ਼ਤਾ-ਹਫ਼ਤਾ ਠੀਕ ਕੀ ਲੱਗਦਾ ਵੀ ਚਲੋ ਜੀ ਤੁਸੀਂ ਹਫ਼ਤੇ 'ਚ' ਆ ਰਹੇ ਹੋ ਠੀਕ ਆ ਹਨਾ। ਹੁਣ ਤੁਸੀਂ ਜੇ ਆਉਣਾ ਈ ਦੋ ਦੋ, ਤਿੰਨ-ਤਿੰਨ ਹਫ਼ਤਿਆਂ ਲਈ ਆ ਫੇਰ ਅਸੀਂ ਕਿੱਥੇ ਨਿਕਲ ਪਾਣ।
ਸਹੀ ਗੱਲ ਐ ਜੀ, ਨਹੀਂ ਅੱਜ-ਕੱਲ੍ਹ ਤਾਂ ਵੈਸੇ ਹਫ਼ਤਾ ਵੀ ਬਹੁਤ ਐ।
ਹਾਂ ਇਹ ਗੱਲ ਤੁਹਾਡੀ ਮੰਨਣੀ ਪਊਗੀ ਅੱਜ-ਕੱਲ੍ਹ
ਹਾਂਜੀ ਹਫ਼ਤਾ ਹੀ ਬਹੁਤ ਐ। ਅਸੀਂ ਵੀ ਕਿਤੇ ਜਾਵਾਗੇ ਇੱਕ ਤਾਂ ਸਾਡਾ ਆਪਣਾ ਘਰੋਂ ਬਾਹਰ ਨਿਕਲਣ ਤਾਂ ਦਿੱਲ ਹੀ ਨੀ ਕਰਦਾ, ਐ ਤੇ ਬੱਚਿਆਂ ਦੀ ਜਿੱਦਾਂ ਤੋਂ ਜਾਣਾ ਪੈਂਦਾ ਹਾਂਜੀ-ਹਾਂਜੀ। ਹਾਂਜੀ-ਹਾਂਜੀ ਜੇ ਬੱਚੇ ਜਿੱਦ ਕਰਦੇ ਵੀ ਕਿਤੇਰੇ ਜਾਣਾ ਵੀ ਐ। ਤੇ ਬੱਸ ਭਈਏ ਚਾਰ, ਪੰਜ ਦਿਨਾਂ 'ਚ' ਪੂਰਾ ਆਪਣਾ ਟਾਈਮ ਪੂਰਾ ਕਰਕੇ ਆ ਜਾਣਾ ਵੇ ਘਰ ਬੱਸ ਬਹੁਤ ਹੋ ਗਿਆ।
ਉਹ ਫਿਰ ਪੈਰ ਲਾ ਕੇ ਆਉਣਾ ਉਹ ਬਹੁਤ ਔਖਾ ਲੱਗਦਾ, ਆਪ ਸਾਰੇ ਰਹਿਣ ਆਲੇ ਕਿਵੇਂ ਤਸੱਲੀ ਨਾਲ ਰਹਿਣ ਆ ਜਾਂਦੇ ਆ, ਤੇ ਸਾਡੇ ਅਰ ਕਿ ਉਹਨਾਂ ਨੂੰ ਤਾਂ ਫੇਰ ਪੁੱਛੋ ਹੀ ਨਾ ਕਿਵੇਂ ਟਾਈਮ ਲੱਗਦਾ ਦੇਖੋ
ਐਹ ਤੇ ਹੈ।
ਇਹ ਤਾਂ ਫਿਰ ਸਾਹਮਣੇ ਵਾਲਿਆਂ ਨੇ ਵੀ ਸੋਚ ਜਾ ਜਿਹੜਾ ਵੀ ਆਪਾਂ ਕੁੱਝ ਜ਼ਿਆਦਾ ਰਹਿ ਰਹੇ ਹਾਂ ਸਾਡੇ ਘਰ ਆਲੇ ਵੀ ਇਹਨਾਂ ਨੇ ਵੀ ਕਿੱਥੇ ਜਾਣਾ-ਆਣਾ ਹੁੰਦਾ ਸਾਹਮਣੇ ਆਲੇ ਵੀ ਨਹੀਂ ਸੋਚਦੀ ਨਾ ਦੁਨੀਆਂ ਫੇਰ, ਇਸ ਕਰਕੇ ਉਹ ਸਾਰੀਆਂ ਉਹਨਾਂ 'ਚ' ਹੀ ਲੱਗੇ ਫਿਰ ਉਹਨਾਂ 'ਚ' ਲੱਗੇ ਫਿਰ ਔਖਾ ਲੱਗਦਾ। ਫਿਰ ਬੰਦਾ ਕਹਿੰਦਾ ਨਾ ਹੁਣ ਘਰੇ ਹੀ ਬੈਠੇ ਰੋਟੀ ਸਿੱਧੀ ਤਰ੍ਹਾਂ ਥੱਕ ਜਾਂਦਾ ਬੰਦਾ ਇੰਨਾ ਥੱਕ ਜਾਂਦਾ ਫੇਰ ਐਂ ਲੱਗਦਾ ਵੀ ਆਰਾਮ ਕਰੋ ਰੱਜ ਕੇ ਆਰਾਮ ਕਰੋ।
ਹਾਂਜੀ-ਹਾਂਜੀ ਐ ਤੈ ਹੈ
ਹਾਂਜੀ, ਹੋਰ ਤੁਸੀਂ ਦੱਸੋ?
ਇਹ ਤੇ ਸਾਹਮਣੇ ਵਾਲਿਆਂ ਨੂੰ ਸਮਝਣਾ ਚਾਹੀਦਾ ਚਲੋ ਅਸੀਂ ਵੀ ਹਫ ਪਤਾ ਲਾ ਕੇ ਚਲੇ ਜਾਣੇ ਆ ਫਿਰ ਅਗਲੇ ਵੀ ਚਲੇ ਜਾਣਗੇ
ਤੁਸੀਂ ਮੰਨੋਗੇ ਨਹੀਂ, ਨਹੀਂ ਸਮਝਦੇ ਇਹ ਲੋਕ। ਇਹਨਾਂ ਨੂੰ ਪਤਾ ਕੀ ਲੱਗਦਾ ਵੀ ਅਸੀਂ ਪੂਰੀ ਤਰੀਕੇ ਨਾਲ ਰੋਹਬ-ਰੂਹਬ ਮਾਰ ਕੇ ਫੇਰ
ਹਾਂ।
ਚਲੋ ਸਾਡੇ ਤੇ ਤਾਂ ਕੀ ਅੱਜ-ਕੱਲ੍ਹ ਤਾਂ, ਅੱਜ-ਕੱਲ੍ਹ ਤਾਂ ਕੋਈ ਨੀ ਸਹਿੰਦਾ ਪਰ ਫੇਰ, ਫੇਰ ਵੀ ਮਾੜਾ-ਮੋਟਾ ਜੇ ਜਿਹੜੇ ਆਦਤ ਤੋਂ ਮਜਬੂਰ ਹੁੰਦੇ ਆ ਉਹ ਹੁੰਦੇ ਹੀ ਆ
ਹਾਂਜੀ-ਹਾਂਜੀ।
ਉਹ ਕਰਦੇ ਹੀ ਆ। ਫਿਰ ਇੱਕ ਤਾਂ ਉਹਨਾਂ ਨੇ ਬੱਚਿਆਂ ਨੂੰ ਤਮੀਜ਼ ਨਹੀਂ ਸਿਖਾਈ ਹੁੰਦੀ ਬੱਚਿਆਂ ਨੂੰ ਜੇ ਕਿੱਥੇ ਬੱਚਾ ਲੈ ਕੇ ਤਾਂ ਜਾਓ ਜੇ ਬੱਚਾ ਥੋੜ੍ਹਾ ਤਮੀਜ਼ ਵਾਲਾ ਹੋਵੇ।
ਮੈਂ ਤਾਂ ਇਹੀ ਮੇਰਾ ਤਾਂ ਇਹੀ ਸੀ। ਤਾ ਜਾਂ ਕਹਿਣਾ ਤੇ ਮੰਨੋ ਚਾਹੇ ਸਾਡੇ ਹੀ ਨਾ ਕਿਉਂ ਪਰ ਇਹ ਆ ਵੀ ਸਾਡੇ ਬੱਚੇ ਅੱਖਾਂ ਦੀ ਘੂਰ ਨਾਲ ਹੀ ਸੁਣ ਲੈਂਦੇ ਆ, ਸਮਝ ਲੈਂਦੇ ਆ ਵੀ ਹੁਣ ਪਰ ਜੇ ਬੱਚੇ ਵੀ ਬਦਤਮੀਜ਼ ਹੋਣ ਤੋਂ ਪੰਦਰਾਂ- ਪੰਦਰਾਂ, ਵੀਹ- ਵੀਹ ਦਿਨ ਰਹਿ ਕੇ ਜਾਣਗੇ
ਫਿਰ ਉਹਨਾਂ ਦੇ ਨਖਰੇ ਬੜੇ ਹੁੰਦੇ ਆ ਜੀ ਬੱਚਿਆਂ ਦੇ।
ਇਹ ਤੇ ਹੈ ਫਿਰ ਅਗਲਾ ਬੰਨੇ ਫਿਰ ਉਹ ਐਵੇਂ ਨੀ ਸੋਚਦੇ ਉਹਨਾਂ ਦੇ ਮੰਮੀ ਔਰ ਮੰਮੀਆਂ ਹੀ ਹੁੰਦੀਆਂ ਨੇ ਨਾਲ। ਵੀ ਚਲੋ ਅਸੀਂ ਆਪਣੇ ਬੱਚਿਆਂ ਦੀ ਰਿਸਪੋਂਸੀਬਿਲਿਟੀ ਆਪ ਉਠਾ ਲਈਏ ਅਗਰ ਉਹਨਾਂ ਨੂੰ ਨਹੀਂ ਕੁਛ ਪਸੰਦ ਆਉਂਦਾ ਪਿਆ ਅਸੀਂ ਆਪ ਕੁਛ ਹਾਂਜੀ।
ਆਪ ਨਹੀਂ ਇਹ ਕੁਝ ਕਰ ਸਕਦੇ ਤੁਹਾਨੂੰ ਮੈਂ ਗੱਲ ਜ਼ੀਰਾ ਜੀ ਸੁਣਦੀ ਹਾਂ ਬੱਚਿਆਂ ਦਾ ਇਹੀ ਹਿਸਾਬ -ਕਿਤਾਬ ਹੋਇਆ ਪਿਆ ਅੱਜ-ਕੱਲ੍ਹ।
ਹੁਣ ਸਮਝੋ। ਚਮਚਾ ਵੀ ਹੈ ਨਾ ਜਿਹੜਾ ਸਪੂਨ ਵੀ ਚੱਕਣਾ ਗਾ ਕਿਚਨ 'ਚ' ਬੱਸ ਗਿਰਾ ਰਹੇ ਹਾਂ ਨਾ ਉਹਨਾਂ ਦੇ ਕੋਲ ਰੋਟੀ ਖਾਂਣੀ ਤਾਂ ਉਹਨਾਂ ਨੇ ਗਿਆਰਵਾ ਵੀ ਲਵਾਣਾ ਪਰ ਮਾਵਾਂ ਇਹ ਨੀ ਕਹਿੰਦੀਆਂ ਵੀ। ਭਾਈ ਉਹ ਇਕੱਲੀ ਆ ਉੱਥੇ ਤਾਂ ਤੁਸੀਂ ਕੇ- ਕਿ ਇੰਨਾ ਕੁ ਤਾਂ ਕੰਮ ਕਰ ਲੋ ਨਾਈਨਥ -ਨਾਈਨਥ ਕਲਾਸ ਦੇ ਬੱਚੇ ਹੋਣ ਤੇ ਇੰਨਾ ਤੁਸੀਂ ਮਤਲਬ ਇੰਨੇ ਤੁਸੀਂ ਇਹ ਮੇਰਾ ਬੱਚਾ ਪੰਜ ਸਾਲਾਂ ਦਾ।
ਮੈਂ ਮੇਰੇ ਬੱਚੇ ਨੂੰ ਕਿਹਾ ਹੋਇਆ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਕਰਨਾ। ਪਾਣੀ ਲੈਣਾ ਜਾਂ ਦੂਜਿਆਂ ਨੂੰ ਪਾਣੀ ਦੇਣਾ। ਰੋਟੀ ਖਾ ਕੇ ਆਪਦੇ ਜੂਠੇ ਵਰਤ
ਭੈਣ ਜੀ ਇਹਦਾ ਟਾਇਮ ਹੋ ਗਿਆ ਫਿਰ, ਹਾਂਜੀ -ਹਾਂਜੀ।
ਠੀਕ ਆ ਆਂਵਦੇ ਜੂਠੇ ਭਾਂਡੇ ਆਪ ਚੱਕੋ ਜੀ, ਸਭ ਤੋਂ ਵੱਡੀ ਗੱਲ। ਇਹ ਸਭ ਛੋਟੀਆਂ- ਛੋਟੀਆਂ ਚੀਜ਼ਾਂ ਬੱਚਿਆਂ ਨੂੰ ਲਾਣੀਆਂ ਚਾਹੀਦੀਆਂ ਆ। ਇਹ ਕੁਛ ਕਰਦੇ ਨੀ।
ਇਹ ਤਾਂ ਹੈ ਮੇਰੀ ਬੇਟੀਆਂ ਨੇ ਮੇਰੀ ਵੱਡੀ ਬੇਟੀ ਤੇ ਇੰਨੀ ਸਮਝਦਾਰ ਉਹਨੂੰ ਤਾਂ ਕੁਛ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ।
ਹਮ।
ਥੋੜ੍ਹੀ ਛੋਟੀ ਹੈ ਉਹ ਥੋੜ੍ਹੀ ਲਾਡਾ 'ਚ। ਹਾਂਜੀ -ਹਾਂਜੀ ਠੀਕ ਹੈ ਭੈਣ ਜੀ ਚਲੋ ਠੀਕ ਹੈ ਫਿਰ ਗੱਲ। ਕਾਨੇਆ ਹਾਂਜੀ ਠੀਕ ਹੈ ਭੈਣ ਜੀ।